ਹਾਂਜੀ।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
ਤੁਸੀਂ ਦੱਸ ਠੀਕ ਹੋ ਤੁਸੀਂ।
ਅਸੀਂ ਵਧੀਆ ਤੁਹਾਡੇ ਘਰ ਬੇਬੇ ਬਾਪੂ ਸਾਰੇ ਵਧੀਆ?
ਸਭ ਵਧੀਆ ਮੈਂ ਕਹਿ ਰਿਹਾ ਸੀ ਤੁਹਾਡੇ ਘਰ ਮੰਮੀ ਡੈਡੀ ਸਭ ਵਧੀਆ ਨੇ
ਹਾਜੀ, ਸਾਰੇ ਵਧੀਆ ਨੇ ਰੱਬ ਦਾ ਸ਼ੁਕਰ ਹੈਗਾ ਵੇਖੋ ਮੈਂ ਅੱਜ ਸੋਚਿਆ ਜੀ ਤੁਹਾਡੇ ਨਾਲ ਇੱ ਟੋਪਿਕ ਤੇ ਗੱਲ ਕਰ ਸਕਦੇ ਹੈਜੀ।
ਹੂੰਆ ਕਰੋ?
ਦੇਖੋ, ਜੀ। ਤੁਹਾਨੂੰ ਜਿਵੇਂ ਪਤਾ ਹੈ ਕਿ ਸਾਡੇ ਜੋ ਬੱਚਿਆਂ ਦੀ ਐਜ ਜੋ ਐਜੂਕੇਸ਼ਨ ਉਹ ਕਿੰਨੀ ਇੰਪੋਰਟੈਂਟ ਹੋ ਗਈ ਹੈ।
ਹੂੰ।
ਤੇ, ਤੇ ਤੁਹਾਨੂੰ ਇਹ ਤੁਸੀਜ਼ ਦੱਸਣਾ ਚ ਜਾਵੇ ਕਿ ਵੇਖੋ ਪੜ੍ਹਾਈ ਕਿੰਨੀ ਇੰਪੋਰਟੈਂਟ ਹੋ ਗਈ ਹੈ, ਅੱਜ ਦੇ ਸਮੇਂ ਅਗਰ ਤੁਹਾਡੇ ਕੋਲ ਅਗਰ ਪੜ੍ਹਾਈ ਨਹੀਂ ਹੈਗੀ ਤਾਂ ਤੁਸੀਂ ਏਸੀ ਕੰਮ ਦੇ ਨਹੀਂ ਹੈਗੇ ਉਹ ਇਹ ਤਾਂ ਗੱਲ ਤਾਂ ਹੈ ਈ ਨਹੀਂ। ਬਿਲਕੁਲ, ਬਾਕੀ ਮੈਂ ਸੋਚਦਾ ਵਾਂ ਕਿ ਦੇਖੋ ਜਿੰਨਾ ਹੋ ਸਕੇ ਲੋਕ ਲੋਕਾਂ ਨੂੰ ਪੜ੍ਹਨਾ ਚਾਹੀਦਾ। ਪੜ੍ਹਾਈ ਤੇ ਧਿਆਨ ਦੇਣਾ ਚਾਹੀਦਾ।
ਵੇਖੋ, ਤੁਸੀਂ ਕਹਿੰਦੇ ਤੇ ਬਹੁਤ ਵਧੀਆ ਪਏਓ ਗੱਲ ਤੁਹਾਡੀ ਬੱਚਿਆਂ ਨੂੰ ਪੜ੍ਹਨਾ ਚਾਹੀਦਾ। ਮੇਰੇ ਸਭ ਪਹਿਲੇ ਟਾਈਮ ਏਦ ਏਦਾ ਓਔ ਹੁੰਦਾ ਸੀਗਾ, ਕੀ ਅੱਠਵੀਂ ਕਲਾਸ ਦੇ, ਦਸਵੀਂ ਕਲਾਸ ਦੇ, ਬੱਚੇ ਨਾ ਨੌਵੀਂ ਕਲਾਸ ਦੇ, ਬੱਚੇ ਅੱਠਵੀਂ ਕਲਾਸ ਦੇ, ਸੱਤਵੀਂ ਕਲਾਸ ਦੇ ਬੱਚੇ ਵੀ, ਵਧੀਆ ਜੋਬ ਮਿਲ ਜਾਂਦੀ ਸੀ। ਪਰ ਹੁਣ ਉਹ ਜ਼ਮਾਨਾ ਨਹੀਂ ਰਿਹਾ। ਹੁਣ ਟਵੈਲਥ ਕਲਾਸ ਕਰਾ, ਕਰਿਆ ਬੰਦੇ ਵੀ ਨਾ ਜਗ੍ਹਾ-ਜਗ੍ਹਾ ਭੱਜਦੇ ਨੇ। ਤੇ ਮੇਰਾ ਕਹਿਣਾ ਇਹ ਕਿ ਹਰ ਬੰਦੇ ਨੂੰ ਗ੍ਰੈਜੂਏਟ ਤੇ ਹੋਣਾ ਹੀ ਚਾਹੀਦਾ ਹੈ। ਪੜ੍ਹਾਈ ਕਰਨੀ ਹੀ ਚਾਹੀਦੀ ਏਪੜ੍ਹਾਈ ਪੜ੍ਹਾਈ, ਬਹੁਤ ਹੀ ਇੰਪੋਰਟੈਂਟ ਹੋਈ ਸਾਡੇ ਵਾਸਤੇ।
ਬਿਲਕੁਲ-ਬਿਲਕੁਲ ਦੇਖੋ। ਤੁਸੀਂ ਤੁਹਾਡੀਆਂ ਗੱਲਾਂ ਬੜੀ ਸਚਾਈ ਹੈਗੀ ਏ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਬਾਕੀ ਵੇਖੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਪੁਰਾਣੇ ਟਾਈਮ ਅੱਜ ਦੇ ਟਾਈਮ ਅਗਰ ਬੱਚੇ ਬੱਚੇ ਅਗਰ ਪੜ੍ਹਾਈ ਨਹੀਂ ਕਰਦੇ ਤੋ ਉਹ ਗੁਲਾਮੀ ਕਰਦੇ ਰਹਿ ਜਾਣਗੇ ਨੌਕ ਨੌਕਰੀਆਂ ਕਰਦੇ ਰਹਿ ਜਾਣਗੇ। ਵੇਖੋ ਅੱਜ ਦੇ ਟਾਈਮ ਵਿੱਚ ਪੜ੍ਹਾਈ ਦੇ ਕਿੰਨੀ ਵੈਲਿਊ ਹੋ ਗਈ ਏ ਬੰਦੇ ਲੋਕ ਕੀਂ ਮਜ਼ਦੂਰੀ ਕਰਦੇ ਪਏ ਆ। ਉਹਨਾਂ ਨੂੰ ਪਤਾ ਚੱਲ ਉਹ ਉਹ ਜਾਣਦੇ ਆ ਕਿ ਪੜ੍ਹਾਈ ਦੀ ਕਿੰਨੀ ਵੈਲਿਊ ਐ। ਔਰ ਹਰ ਚੀਜ਼ ਟਾਈਮ ਨਾਲ ਹੁੰਦੀ ਏ। ਕਿ ਵੇਖੋ ਸਾਡੇ ਬੇਬੇ ਬਾਪੂ ਸਾਨੂੰ ਕਹਿੰਦੇ ਆ ਕਿ ਤੁਸੀਂ ਪੜ੍ਹ ਲਓ-ਪੜ੍ਹ ਲਓ ਪੜ੍ਹ ਲੳ। ਔਰ ਅਸੀਂ ਅਗਰ ਜਿਵੇਂ ਬੱਚੇ ਕਈ ਪੜ੍ਹਦੇ ਨਹੀਂ ਨੇ ਨਾ, ਫਿਰ ਬਾਅਦ ਵਿੱਚ ਅਸੀਂ ਵੱਡੇ ਹੋ ਜਾਵਾਂਗੇ। ਸਾਨੂੰ ਕਿੰਨਾ ਅਫਸੋਸ ਹੁੰਦਾ ਕਿ ਅ ਪੜ੍ਹ ਲੈਂਦੇ ਅਤੇ ਕੀ ਹੁੰਦਾ। ਪੜ੍ਹ ਲੈਂਦੇ ਤੇ ਪੜ੍ਹਾਈ ਕਿੰਨੀ ਹੁੰਦੀ ਦੇਖੋ, ਇਹ ਚੀਜ਼ ਅਫਸੋਸ ਇਹ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਅਤੇ ਜਿੰਨਾ ਹੋ ਸਕੇ ਬੱਚਿਆਂ ਨੂੰ ਇਹ ਚੀਜ਼ ਸਮਝਾਓ, ਕਿ ਦੇਖੋ ਕੀ ਸਾਨੂੰ ਤਾਂ ਚਲੋ ਅਸੀਂ ਪੜ੍ਹੇ ਹੈ। ਪੜ੍ਹਾਈ ਘੱਟ ਨਸੀਬ ਹੋਈ ਹੈ, ਬਿਲਕੁਲ ਬ ਪੜ੍ਹਾਈ ਕਰਨ ਵਾਲਾ ਬੰਦਾ ਨਾ ਹਰ ਚੀਜ਼ ਦੇ ਡਿਸੀਜ਼ਨ ਖੋ ਖੁਦ ਲੈ ਸਕਦਾ। ਆਪਣਾ ਬਿਜ਼ਨੇਸ ਕਰ ਸਕਦਾ, ਆਪਣੇ ਕੰਮ ਕਰ ਸਕਦਾ, ਆਪਣੀ ਮੁਕਾਮ ਤੇ ਹਾਸਿਲ ਕਰ ਸਕਦਾ। ਅਗਰ ਉਹਨ ਪੜ੍ਹਾਈ ਅੱਛੀ ਆਈ ਨਾ ਉਹਦੀ। ਉਹਦੇ ਮਤਲਬ ਅੱਖਣਾ ਤੇ ਅਗਰ ਜ਼ੋਰ ਹੈਗਾ ਉਹਦੇ ਜਮਾਤਾਂ 'ਚ
ਵਧੀਆ ਗੱਲ ਕਰ ਰਹੇ ਹੋ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਂ ਨਾ ਬਿਲਕੁਲ ਵਧੀਆ ਲੱਗਿਆ ਤੁਹਾਡੇ ਨਾਲ ਤੁਸੀਂ ਮੈਂ ਤੁਹਾਨੂੰ ਇਹ ਕਹਿਣਾ ਚਾਹਵਾਂਗਾ ਕਿ ਜਿੰਨਾ ਸਦ ਤੁਹਾਨੂੰ ਪੜ੍ਹਾਈ ਜ਼ਿਆਦਾ ਕਰਨੀ ਚਾਹੀਦੀ ਏ। ਦੇਖੋ, ਜਿਂਵ ਮੈਂ ਨਾ ਜੋਬ ਕਰਨਾ ਵਾ ਹੈ ਨਾ ਤੇ ਜਦੋਂ ਮੈਂ ਜੋਬ ਵੋਬ ਤੇ ਜਾਨਾ। ਨਵਾਂ ਤਾਂ ਮੈਨੂੰ ਕਾਫ਼ੀ ਨਾ ਨੌਲੇਜ ਚਾਹੀਦੀ ਏ ਪੜ੍ਹਾਈ ਦੀ ਵੀ ਹੋਰ ਜਿੱਦਾਂ ਕਿ ਮੈਂ ਘੱਟ ਕਰ ਰੱਖੀ ਏ। ਤੇ ਹੁਣ ਹੋ ਹੋਰ ਵੀ ਪੜ੍ਹਾਈ ਕਰਨੀ ਚਾਹੀਦੀ ਹੈ ਮੈਨੂੰ ਸਾਰੇ ਕਹਿੰਦੇ ਆ ਕਿ ਬੇਟਾ ਹੋਰ ਪੜ੍ਹਾਈ ਕਰੋ। ਤਾਂ ਮੈਂ ਏਹੀ ਕਝਨਾਂ ਵਾ ਕਿ ਤੁਹਾਡੇ ਹਿਸਾਬ ਨਾਲ ਬਿਲਕੁਲ ਸਹੀ ਪੜ੍ਹਾਈ ਸਾਨੂੰ ਕਰਨੀ ਚਾਹੀਦੀ ਏ।
ਬਿਲਕੁਲ ਪੜ੍ਹਨਾ ਚਾਹੀਦਾ ਬਈਆ ਨਖੰ ਬੱਚੇ ਅਗਰ ਹੁਨੇ ਨਹੀਂ ਪੜਨਗੇ ਤੇ ਫਿਰ ਬਾਅਦ ਵਿੱਚ ਕਦੋਂ ਪੜ੍ਹਨਗੇਂ। ਜਿੰਨਾ ਹੋ ਸਕੇ ਤੁਸੀਂ ਓਨਾ ਪੜ੍ਹੋ, ਪੜ੍ਹਾਈ ਤੇ ਧਿਆਨ ਦਿਉ ਵੇਖੋ ਤੁਸੀ ਨਾ ਦੇਖੋ ਸ਼ਿਕਸ਼ਾ ਬੜੀ ਇੰਪੋਰਟੈਂਟ ਹੋ ਗਈ ਅੱਜ ਦੇ ਜ਼ਮਾਨੇ 'ਚ। ਤੁਸੀਂ ਜਿੰਨਾ ਜ਼ਿਆਦਾ ਪੜ੍ਹੋਗੇ, ਉਨਾ ਜ਼ਿਆਦਾ ਵੱਧੋਗੇ। ਲੋਕ ਕੀ ਕਰਦੇ ਦੇਖੋ ਗੁਲਾਮੀਆਂ ਕਰ ਕਰ ਦੇ ਰਹਿੰਦੇ ਆ ਪਰੇਸ਼ਾਨ ਰਹਿੰਦੇ ਆ ਲੋਕਾਂ ਨੂੰ ਵੇਖੇ ਨੀ ਬੱਚੇ ਜਿਹੜੇ ਜ ਜੋਬ ਨਹੀਂ ਮਿਲਦੀ। ਧੱਕੇ ਖਾਂਦੇ ਹੁੰਦੇ ਜੋਬ ਕਿਉਂ ਨਹੀਂ ਮਿਲਦੀ ਕਿਉਂਕਿ ਦੇਖਲ ਸਟੱਡੀ ਕੰਪਲੀਟ ਨਹੀਂ ਹੁੰਦੀ ਐ ਉਹਨਾਂ ਦੀ। ਬਾਕੀ ਮੇਰੀ ਇੱਕ ਰਾਏ ਹੋਰ ਰ ਹੈਗੀ ਕਿ ਪੜ੍ਹਦੇ ਨਾਲ ਨਾਲ ਨਾ ਤੁਸੀਂ ਥੋੜ੍ਹਾ ਐਕਸਪੀਰੀਅੰਸ ਵੀ ਲਓ।
ਹਾਂਜੀ- ਹਾਂਜੀ ਬਿਲਕੁਲ ਸਹੀ ਕਹਿ ਰਹੇ ਤੁਸੀਂ, ਦੇਖੋ ਮੈਂ ਚਾਹਨਾਂ ਵਾਂ ਕਿ ਮੈਂ ਐਕਸਪੀਰੀਅਸ ਕਰਾਂ ਮੈਂ ਤੇ ਬਾਕੀ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹਵਾਂਗਾ, ਤੁਹਾਡੇ ਵੀ ਬਾਲ ਬੱਚੇ ਹੋਣ ਤੁਹਾਨੂੰ ਵੀ ਕਹਿਣਾ ਆ ਢੰਗ ਨਾਲ ਪੜ੍ਹਾਓ, ਜਿੰਨਾ ਹੋ ਸਕੇ ਉਹਨਾਂ ਨੂੰ ਚੰਗੀ ਰਾਏ ਦਿਓ ਓਨਾਂ ਨੂੰ ਜਿੰਨਾ ਹੋ ਸਕੇ ਜਿਆਦਾਤਰ ਪੜਾਓ।
ਬਿਲਕੁਲ ਪੜਾਵਾਂ ਐ ਇਹ ਤੇ ਹੈ ਈ ਪੜ੍ਹਨਾ ਚਾਹੀਦਾ, ਬਾਕੀ ਮੈਂ ਕਵਗਾ ਬੱਚੇ ਜਿਹੜੇ ਐਜੂਕੇਸ਼ਨ ਦੇ ਵਿੱਚ ਧਿਆਨ ਨਹੀਂ ਦਿੰਦੇ, ਬੱਚਿਆਂ ਨੂੰ ਟਿਊਸ਼ਨ- ਟਿਊਸ਼ਨ ਲਾ ਦਿੰਦੇ ਨੇ ਮਾਂ ਪਿਓ ਧਿਆਨ ਨੀ ਦਿੰਦੇ ਨਾ ਬਿਲਕੁਲ ਵੀ ਪੜ੍ਹ ਰਹੇ ਨੇ ਨਹੀਂ ਪੜ੍ਹ ਰਹੇ ਨੇ, ਕੁਛ ਚੀਜ਼ ਦਾ ਧਿਆਨ ਨਹੀਂ, ਹੋਮਵਰਕ ਮੈਂ ਕਹਿਨਾ ਵਾਂ ਕਿ ਬੇਬੇ -ਬਾਪੂ ਨੂੰ ਖੁਦ ਚੈੱਕ ਕਰਨਾ ਚਾਹੀਦਾ ਆਪਣੇ ਬੱਚਿਆਂ ਦਾ।
ਹੂੰ, ਤੁਹਾਨੂੰ ਮੈਂ ਦਸਾਂ ਸਾਡੇ ਅਲ ਇੱਕ ਮੁੰਡਾ ਹੈਗਾ ਕੇ ਤਾਹੀਓਂ ਤੁਹਾਨੂੰ ਗੱਲ ਦਸਾਂ ਉਹ ਵਿਚਾਰਾ ਪੜ੍ਹਾਈ ਨਹੀਂ ਕਰਦਾ ਸੀ, ਉਦੇ ਪੰਜਾਹ 'ਚ ਚਾਰ ਨੰਬਰ ਆਏ ਸੀ।
ਜੀ- ਜੀ ਮੇਰੀ ਵੀ ਸੀ ਉਹਦੇ ਪੰਜਾਂ ਚੋਂ ਅੱਠ ਆਏ ਸੀ, ਮੇਰਾ ਛੋਟਾ ਭਰਾ ਖੁਦ ਨਹੀਂ ਪੜਦਾ, ਦੇਖੋ ਉਹ ਹਜੇ ਵੀ ਛੇਤੀ ਫੇਲ੍ਹ ਹੈਗਾ ਏ। ਮਗਰ ਵੈ ਤੁਹਾਨੂੰ ਨੌਕਰੀ ਮਿਲ ਗਈ, ਕਿਸੇ ਤਰੀਕੇ ਕਰਦਾ ਐ ਨਾ ਉਹ ਚੀਜ਼ਾਂ ਹੁੰਦੀਆਂ ਨੇ ਫਿਰ ਉਹ ਚੀਜ਼ ਉਹਦੇ ਇਲਾਵਾ ਕਿੱਥੇ ਹੋਰ ਕੰਮ ਨਹੀਂ ਕਰ ਸਕਦਾ ਉਹ, ਐ ਦਿੱਕਤ ਐ।
ਹੁਣ ਦੇਖੋ ਮੈਂ ਇਹ ਗੱਲ ਦੱਸਾਂ ਤੇ ਏਦੇ ਮੁਤਾਬਿਕ ਪੜ੍ਹਾਈ ਮਤਲਬ, ਕੰਮ ਕਰਨਾ ਵੀ ਬੜਾ ਮੁਸ਼ਕਿਲ ਹੁੰਦਾ। ਅਗਰ ਬੰਦਾ ਪੱਲੇ ਪੈ ਜੇ ਨਾ, ਤਾਂ ਉਹ ਪੜ੍ਹੇ ਲਿਖੇ ਮੁਤਾਬਕ ਕੰਮ ਕਰਦਾ। ਨਾਲੇ ਨੋਲੇਜ ਲੈ ਬੰਦੇ ਹੋਣੇ ਚਾਹੀਦੇ, ਪੜ੍ਹਾਈ ਕਰੇ ਨਾ ਕਰੇ, ਬਸ ਨੌਲੇਜ ਲੈਣ ਵਾਲਾ ਬੰਦਾ ਹੋਣਾ ਚਾਹੀਦਾ। ਬਾਕੀ ਪੜ੍ਹਾਈ ਵੀ ਬਹੁਤ ਜ਼ਰੂਰੀ ਐ।
ਬਿਲਕੁਲ ਦੇਖੋ ਮੈਂ ਕਹਿ ਰਿਹਾ ਡਿਗਰੀ ਅੱਜ ਦੇ ਟਾਈਮ ਤੁਹਾਨੂੰ ਪਤਾ ਡਿਗਰੀ ਦੀ ਕੀ ਵੈਲਿਊ ਹੋ ਰਹੀ ਐ ਅਗਰ ਡਿਗਰੀ ਨੀ ਹੈਗੀ ਨਾ, ਬੱਚੇ ਦੇ ਕੋਲ ਤੇ ਕੁਛ ਨਹੀਂ ਹੈਗਾ। ਉਹ ਮੇਰਾ ਜਿਵੇਂ, ਹੁਣ ਮੇਰੇ ਦੱਸਾਂ ਤੁਹਾਨੂੰ ਇੱਕ ਮੁੰਡਾ ਹੈਗਾ ਐ ਉਹ ਪੜ੍ਹਾਈ ਨਹੀਂ ਕਰਦਾ, ਓਹਦੀ ਨੌਕਰੀ ਲੱਗ ਏ ਲੇਕਿਨ ਉਹਨੂੰ ਉਹਦੇ ਕੋਲ ਡਿਗਰੀ ਨੀ ਹੈਗੀ, ਉਧਰ -ਉਧਰ ਉਹਨੂੰ ਉਧਰ ਕੰਮ ਤੋਂ ਨਿਕਾਲ ਤਾ ਨਾ ਤੇ ਉਹ ਕਿੱਥੇ ਹੋਰ ਕੰਮ ਨੀ ਕਰ ਸਕਦਾ, ਉਹ ਫਿਰ ਭਾਂਡੇ ਮਾਂਜੇ ਗਾ ਜੂਠੇ।
ਬਿਲਕੁਲ ਸਹੀ ਕਹਿ ਰਹੇ ਓ ਤੁਸੀਂ, ਭਾਂਡੇ ਮਾਂਜਣ ਲਈ ਵੀ ਨਾ ਹੱਥ ਚਾਹੀਦੇ ਹੁੰਦੇ ਆ, ਬਟ ਮੈਂ ਸਹੀ ਕਹਿ ਰਹੇ ਤੁਸੀਂ ਪੜ੍ਹਾਈ ਕਰਨੀ ਇੰਪੋਰਟੈਂਟ ਐ ਭਾਂਡੇ ਕਿਉਂ ਹੀ ਮਾਜੇਗਾ, ਪੜ੍ਹਾਈ ਕਰੇ ਨਾ ਓ, ਪੜ੍ਹਾਈ ਕਰੇ ਪੜ੍ਹਾਈ ਨੀ ਕਰਦਾ ਓ, ਤੁਹਾਡਾ ਓ ਮੁੰਡਾ?
ਪੜ੍ਹਾਈ ਨੀ ਕਰਦਾ ਨਾ ਉਹ ਅਨਪੜ੍ਹ ਐ, ਉਹੀ ਤਾਂ ਦਿੱਕਤ ਦੇਖੋ ਬਾਕੀ ਇਹ ਭਾਂਡੇ ਮਾਂਜੇ ਦਾ ਮੈਂ ਨੀ ਕਹਿ ਰਿਹਾ ਕਿ ਕੋਈ ਕੋਈ ਕੰਮ ਗਲਤ ਨਹੀਂ ਹੁੰਦਾ, ਲੇਕਿਨ ਜਿੰਨਾ ਵੀ ਹੋ ਸਕੇ ਮੇਰੇ ਹਿਸਾਬ ਨਾਲ ਬੱਚੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਐ, ਬੁੱਕ ਸ ਰੀਡ ਕਰਨੀਆਂ ਚਾਹੀਦੀਆਂ ਨੇ, ਬਾਕੀ ਅੱਜ ਕੱਲ੍ਹ ਜਿਹੜੀ ਟੈਕਨਲਜੀ ਆ ਰਹੀ ਹੈ ਨਾ ਇਹਦੇ 'ਤੇ ਏ ਆਈ ਹੋ ਗਿਆ ਆਪਨਾ ਗ੍ਰਾਫਿਕ ਡਿਜ਼ਾਇਨਿੰਗ ਹੋ ਗਿਆ ਆ, ਕੋਰਡਿੰਗ ਹੋ ਗਈ ਜਾਂ ਸਭ ਚੀਜ਼ਾਂ ਦੇ ਓਨਾਂ ਨੂੰ ਕੋਰਸਿਸ ਕਰਨੇ ਚਾਹੀਦੇ ਨੇ ਬੱਚਿਆਂ ਨੂੰ।
ਬਿਲਕੁਲ ਸਹੀ ਕਹਿ ਰਹੇ ਤੁਸੀ, ਦੇਖੋ ਮੈਂ ਵੀ ਚਾਹਨਾ ਵਾ ਕਿ ਐਜੂਕੇਸ਼ਨ ਬਹੁਤ ਇੰਪੋਰਟੈਂਟ ਐ ਸਾਡੇ ਲਈ, ਐਜੂਕੇਸ਼ਨ 'ਤੇ ਕੰਮ ਕਰਨਾ ਚਾਹੀਦਾ ਹਰ ਬੰਦੇ ਨੂੰ।
ਕਿਦਾਂ ਹੋਇਆ ਫਿਰ
ਦੇਖੋ ਅਗਰ ਪੜ੍ਹਾਏਗਾ ਤਾਂ ਸਭ ਕੁਛ ਕਰੋ ਤੇ ਨਾਲ ਹੀ ਸਾਰਿਆਂ ਨੂੰ ਕਰਾਓ, ਆਪਣੇ ਨਾਲ-ਨਾਲ। ਪੜ੍ਹਾਈ ਬਹੁਤ ਇੰਪੋਰਟੈਂਟ ਏ।
ਬਿਲਕੁਲ -ਬਿਲਕੁਲ ਪੜ੍ਹਾਈ ਕਰਨੀ ਬਹੁਤ ਇੰਪੋਰਟੈਂਟ ਹੋ ਗਈ ਏ, ਅੱਜ ਦੇ ਟਾਈਮ 'ਚ ਵਿੱਚ ਪੜਾਈ ਕਰਨੀ ਬੋਤ ਇੰਪੋਰਟੈਂਟ ਹੋ ਗਈ ਐ ਬੱਚੇਆਂ ਨੂੰ ਪੜਨਾ ਬੋਤ ਜ਼ਰੂਰੀ
ਪੜਾਈ ਕਾਫ਼ੀ ਮੁਸ਼ਕਿਲ ਮੁਸ਼ਕਿਲ ਮਿਲਦੀ ਏ ਬੰਦੇਆਂ ਨੂੰ ਏ ਪੜਾਈ ਦੀ ਇੱਕਦਾਤ ਹੈਗੀ ਐ ਸਾਨੂੰ ਜੋ ਬੜੀ ਮੁਸ਼ਕਿਲ ਨੂੰ ਮਿਲਦੀ ਐ।
ਹੈਲੋ ਹਾਂਜੀ ਓਈ ਕੇ ਗਿਆ ਵਾ ਦੇਖੋ ਕਿ ਪੜਾਈ ਬੋਹ ਜ਼ਾਅਦਾ ਜ਼ਰੂਰੀ ਹੋ ਗਈ ਐ, ਬੱਚੇਆਂ ਦੇ ਲਈ ਬੱਚੇਆਂ ਨੂੰ ਜਿੰਨਾ ਹੋ ਸਕੇ ਓਨਾ ਪੜਨਾ ਚਾਈਦਾ ਐ ਓ ਪੜਨਗੇ ਨਈਂ ਨਾ ਅਗਰ ਓ ਤੇ ਫੇਰ ਓਨਾਂ ਦੇ ਬਾਦ ਵਿੱਚ ਓਨਾਂ ਨੂੰ ਲੋਸ ਹੋਏਗਾ ਫਿਰ ਓ ਵੱਡੇ ਹੋ ਕੇ ਜਦੋਂ ਓਨਾਂ ਦੇ ਬੱਚੇ ਹੋਨਗੇ ਨਾ ਓ ਓਨਾਂ ਨੂੰ ਏਓ ਚੀਜ਼ ਕੈਨਗੇ ਕਿ ਆਪ ਸਾਡੇ ਕੋਲ ਤੇ ਬੋਤ ਵੱਡੀ ਗਲਤੀ ਹੋ ਗਈ ਏ ਪੜਾਈ ਨਈਂ ਕੀਤੀ ਤੁਸੀਂ ਕਰੋ ਕਿਉਂਕਿ ਦੇਖੋ ਐਜੂਕੇਸ਼ਨ ਕਿੰਨੀ ਇੰਪੋਟੈਂਟ ਐ ਨਾ ਸਾਡੀ ਲਾਈਫ ਲਈ ਸਾਨੂੰ ਹਰ ਇੱਕ ਕੰਮ ਦੀ ਅਗਰ ਨੌਲੇਜ ਨੀ ਐਗੀ ਤਾਂ ਤੁਸੀਂ ਕੁਛ ਨੀ ਕਰ ਸਕਦੇ ਔਰ ਅੱਜ-ਕੱਲ ਤਾਂ ਟੈਕਨੋਲੋਜੀ ਵੀ ਹਰ ਚੀਜ ਜ਼ੇੜੀ ਵੀ ਅਸੀਂ ਲਾਈਫ ਤਾਨੂੰ ਟੈਕਨੋਲੋਜੀ ਦੀ ਚੀਜ਼ਾਂ ਯੂਜ ਕਰ ਰੇਆ ਓ ਚੀਜ਼ ਐਗੀ ਐ ਨਾ ਸਾਡੇ ਕੋਲ ਹਰ ਲਾਈਫ ਦੇ ਅੰਦਰ ਹਰ ਚੀਜ਼ ਟੈਕਨੋਲੋਜੀ ਦੀ ਆ ਰਈ ਐ ਤੁਸੀਂ ਵੇਖੋ ਹਰ ਚੀਜ਼ ਸਮਾਰਟ ਟੀ ਵੀ ਹੋ ਰਈ ਆ ਓਨੂੰ ਯੂਜ ਕਰਨ ਲਈ ਸਮਾਰਟ ਮਾਈਂਡ ਚਾਈਦਾ ਨੀ ਚਾਈਦਾ।
ਹੂੰ ਬਿਲਕੁਲ ਸਈ ਆਖਦੇ ਪਏ ਓ ਤੁਸੀਂ ਬਿਲਕੁਲ ਸਈ ਆਖਦੇ ਪਏ ਓ।
ਸਮਾਰਟਮਾਈਂਡ ਚਾਈਦਾ ਚੀਜ਼ਾਂ ਨੂੰ ਯੂਜ ਕਰਨ ਤੁਆਨੂੰ ਪਤਾ ਚੱਲੇ ਤੁਆਡਾ ਲੋ ਤੁਸੀਂ ਅਨਪੜ ਐਗੇ ਓ ਤੁਸੀਂ ਸਮਾਰਟ ਟੀ ਵੀ ਲੈ ਆਏਓ ਤੁਆਨੂੰ ਸਮਾਰਟ ਟੀ ਵੀ ਚਲਾਨਾ ਆਂਦਾ ਨੀ
ਦੇਖੋ ਮੈਨੂੰ ਤਾਂ ਨਾ ਕਓ ਤੁਸੀਂ ਏਦਾਂ ਮੈਂ ਤੇ ਪੜਾਈ ਕਰਨਾ ਵਾ ਕਾਫ਼ੀ ਮੈਂ ਗ੍ਰੈਜੂਏਟ ਹੈਗਾ ਵਾਂ ਤੁਆਨੂੰ ਦੱਸਾਂ।
ਬਿਲਕੁਲ-ਬਿਲਕੁਲ ਤੁਆਨੂੰ ਨੀ ਕੈ ਰਿਆ ਮੈਨੂੰ ਪਤਾ ਦੇਖੋ ਮੈਂ ਖੁਦ ਐਮ ਬੀ ਬੀ ਐੱਸ ਅੱਜ ਕਰਕੇ ਨਿਪਟੇਆ। ਓ ਚੀਜ਼ ਤੇ ਹੈਗੀ ਏ ਐਮ ਬੀ-ਬੀ ਐੱਸ ਹਜੇ ਡੋਕਟਰੀ ਸਾਡੀ ਕੰਪਲੀਟ ਹੋਈ ਐ ਨਾ ਓ ਚੀਜ਼ ਕੋਰਸ ਪੜਾਈ ਤੇ ਦੇਖੋ ਪੜਾਈ ਕਰਨੀ ਚਾਈਦੀ ਏ ਓ ਬੋਤ ਜ਼ਰੂਰੀ ਹੋ ਗਈ ਅੱਜ ਦੇ ਟੈਮ ਚ
ਮੈਂ ਸਈ ਦੱਸਾਂ ਨਾ ਤੇ ਮੇਰੀ ਪੜਾਈ ਵੀ ਕਾਫ਼ੀ ਅੱਪਰ ਹੋ ਗਈ ਐ। ਹੁਨ ਕੋਈ ਆਮ ਬੱ-ਬੱਚਾ ਇੰਨੀ ਪੜਾਈ ਕਰ ਨੀ ਸਕਦਾ ਜਿੰਨੀ ਕੋ ਹਾਂਜੀ ਹਲੇ ਤਾਂ ਯੂ ਪੀ ਐੱਸੀ ਦਾ ਫੋਮ ਭਰਨਾ ਐ ਮੈਂ ਗਾ ਤਾਂ
ਕੇੜੀ ਚੀਜ਼ ਨਾਲ ਗ੍ਰੈਜੂਏਟ ਕੀਤੀ ਤੁਸੀਂ?
ਹੈਂਜੀ? ਬਸ ਕਰ ਲਈ ਬਸ ਕਰ ਲਈ ਤੁਸੀਂ ਨਾ ਈ ਪੁੱਛੋ।
ਮਤਲਬ ਕੇੜਾ ਕੋਰਸ ਕਰਕੇ ਗ੍ਰੈਜੂਏਟ ਹੋਏ ਓ ਤੁਸੀਂ?
ਓਈ ਤੇ ਮੈਂ ਕੈਣਾ ਨਾ ਈ ਪੁੱਛੋ ਵੈਸੇ ਤੇ ਬੀਕੌਮ ਕੀਤੀ ਸੀਗੀ।
ਬੀ ਮਤਲਬ ਬੀਕੌਮ ਦੇਨਾ ਕੀ ਕਰਦਾ ਮਤਲਬ ਤੁਸੀਂ ਸਮਝਾ ਸਕਦੇ ਥੋੜਾ ਜਾ?
ਨਈਂ ਸਮਝਾ ਸਕਦਾ ਜੀ ਓ ਪਰਸਨਲ ਗੱਲ ਆਂਦੀ ਮੈਂ ਨੀ ਸਮਝਾਂਦਾ।
ਤੁਸੀਂ ਏ ਚੀਜ਼ ਦੇਖੋ। ਪੜਾਈ ਓ ਤਾਂ ਕੈਂਦਾ ਵਾਂ ਅਗਰ ਪੜਾਈ ਕਰੋਗੇ ਤੇ ਓ ਚੀਜ਼ਾਂ ਸਮਝਾਂਦੇ ਆਸਾਨੀ ਹੁੰਦੀ ਆ, ਅੱਜ-ਕੱਲ ਦੇ ਬੱਚੇਆਂ ਨੂੰ ਫਿਰ ਸਮਝਾ ਨੀ ਪਾਂਦੇ ਕਿਉਂਕਿ ਪੜਾਈ ਸਈ ਨਈ ਹੁੰਦੀ ਅਗਰ ਤੁਸੀਂ ਮੇਰੇ ਤੋਂ ਪੁੱਛੋ ਐੱ ਬੀ ਬੀ ਐੱਸ ਦੇ ਅੰਦਰ ਕੀ ਹੁੰਦਾ ਦੇਖੋ ਏ ਮੈਡੀਕਲ ਲਾਈਨ ਕੋਰਸ ਹੁੰਦੈ। ਇੱਥੇ ਤੁਸੀਂ ਸਿੱਦਾ ਡੌਕਟਰੀ ਡਿਗਰੀ ਮਿਲੇਗੀ ਤੁਆਨੂੰ ਔਰ ਮੈਂ ਅੰਦਰ ਕੈਟਗਰੀਜ਼ ਹੁੰਦੀਆਂ ਨੇ।
ਦੇਖੋ ਮੈਂ ਤੇ ਦੇਖੋ ਮੈਂ ਨਾ ਕਿਸੇ ਨੂੰ ਦੱਸਦਾ ਨੀ ਆਪਨੀ ਗੱਲ ਬਾਕੀ ਤੁਆਡੀ ਆਪਨੀ ਚੋਇਸ ਤੁਸੀਂ ਦੱਸ ਸਕਦੇ ਓ ਬਾਕੀ ਸਾਰੇ
ਬਿਲਕੁਲ ਦੇਖੋ ਏ ਚੀਜ਼ ਏ ਨਾ ਤਾਂ ਨਈਂ ਵੀ ਅਗਰ ਮਾਈਂਡ ਚਾਈਦਾ ਨਾ ਓ ਓ ਮਾਈਂਡ ਅਗਰ ਪੜ-ਪੜ ਲੈਂਦੇ ਥੋੜਾ ਜਾ ਤੇ ਓ ਸਿੱਖਦੀ ਐ, ਬਾਕੀ
ਦੇਖੋ ਗ੍ਰੈਜੂਏਟ ਹੋਨਾ ਵੀ ਕਾਫੀ ਮੁਸ਼ਕਿਲ ਹੁੰਦਾ, ਓ ਕਿ ਪੰਜਾਬ ਤੋਂ ਪੰਜਾਬ ਵਿੱਚ ਦੇਖੋ ਪੰਜਾਬ ਵਿੱਚ ਸੁਨੋ-ਸੁਨੋ ਦੇਖੋ ਸੁਨੋ, ਸੁਨੋ, ਸੁਨੋ, ਸੁਨੋ
ਫੀਲ ਹੁੰਦਾ ਐ।
ਦੇਖੋ ਸੁਣੋ ਪੰਜਾਹ ਵਿੱਚੋਂ ਚਾਰ ਲੈਕੇ ਆਣ ਵਾਲਿਆਂ ਨੂੰ ਕੀ ਪਤਾ ਹੋਏ, ਗ੍ਰੈਜੂਏਟ ਕੀ ਹੁੰਦੈ। ਤਾਂ ਫੇਰ ਤੁਆਨੂੰ ਏਹੀ ਕਹਾਂਗਾ ਕਿ ਜੀਨਾ ਹੋ ਸਕੇ ਪੜ੍ਹਾਈ ਕਰੋ, ਤਾਂ ਫਿਰ ਨਾਲ ਦੇ ਬੱਚਿਆਂ ਨੂੰ ਵੀ। ਤੇ ਅਪਨੀ ਤੁਆਡੀ ਵੋਟੀ ਨੇ ਕੀ ਕਰ ਰੱਖਿਐ?
ਜੇ ਦੇਖੋ ਸਾਡੀ ਵੋਟੀ ਤੇ ਦੇਖੋ ਓਤੇ ਦੇਖੋ ਹਜੇ
ਘਰ ਦਾ ਕੰਮ ਕਰਦੀਏ।
ਅੱਛਾ। ਦੇਖੋ ਇਹੀ ਤਾਂ ਹੁੰਦਾ ਹੈ ਦੇਖੋ ਪੰਜਾਹ ਤੋਂ ਚਾਰ ਲੈਕੇ ਆਂਦੇ ਲੋਕੀ ਜਿਵੇੇ ਹੁੰਦੇ ਨੇ ਨਾ ਓਨਾਂ ਦੀ ਵਰਤ ਘਰ ਦਾ ਹੀ ਕੰਮ ਕਰਦੀ ਐ ਦੇਖੋ ਮੇਰੀ ਮੇਰੀ ਜੋ ਵੋਟੀ ਏਨਾ ਮੇਰੀ ਜੋਂ ਵੋਟੀ ਏ ਓ ਐਮ ਬੀ ਬੀ ਐਸ ਕਾਰ ਦੀ ਪਈਏ।
ਬਿਲਕੁਲ ਦੇਖੋ ਸਟੱਡੀ ਦੇ ਅੰਦਰ ਅਗਰ ਤੁਆਡਾ ਓ ਨੀਂ ਹੈਗਾ ਨਾ ਇੰਟਰਸਟ, ਔਰ ਤੁਸੀ ਪੜ੍ਹਾਈ ਦੇਖੋ ਕਿੰਨੀ ਇੰਪੋਟਿੰਟ ਰੀਐ ਅੱਜ ਦੇ ਜਮਾਨੇ 'ਚ ਮੈਂ ਤੁਆਨੂੰ ਹੁਨ ਸੀਰੀਅਸਲੀ ਕੈ ਰੇਆ ਵਾਂ ਦੇਖੋ, ਪੜ੍ਹਾਈ ਬੋਤ ਜਰੂਰੀ ਏ ਤੁਸੀ ਅਗਰ ਪੜਾਈ ਕਰ ਰੇਓ ਤਾਂ ਬੋਤ ਅੱਛੀ ਗੱਲ ਐ ਅਗਰ ਨਈ ਕਰਰੇ ਤਾਂ ਤੁਆਨੂੰ ਕਰਨੀ ਚਾਈਦੀਏ, ਜੋ ਤੁਸੀ ਤੁਆਡੇ ਨਾਲ ਦੇ ਲੋਕਾਂ ਨੂੰ ਤੁਸੀ ਸਮਜਾਓ ਜੋ ਨਈਂ ਪੜਦੇ ਓਨਾਂ ਨੂੰ ਪੜਾਓ ਮਤਲਬ ਓਨਾਂ ਨੂੰ ਕਹੋ ਕਿ ਦੇਖੋ ਪਾਰਟ ਟੈਮ ਓਨਾਂ ਨੂੰ ਅਗਰ ਨਈਂ ਮੈਂ ਏ ਨੀ ਕੈ ਰੇਆ ਕਿ ਸਕੂਲ ਦੀਆਂ ਜਮਾਤਾਂ ਪੜਨ ਮਤਲਬ ਕਿ ਸਕੂਲ ਪੜਨ ਯਾਂ ਫਿਰ ਕੁਛ ਹੋਰ ਪੜਨ ਮਤਲਬ ਨੌਲੇਜ ਲੈਂਦੇ ਰੈਂਣ। ਕੋਈ ਏਕ ਚੀਜ ਦੇ ਮਹਾਰਥ ਹਾਸਿਲ ਕਰ ਲੈਣ ਆ ਨੌਲੇਜ ਦੇ ਅੰਦਰ ਜਿਵੇਂ ਮੰਨ ਲਉ ਤੁਆਨੂੰ ਕੋਈ ਮਿਊਜ਼ਿਕ ਪਸੰਦ ਐ, ਤੁਸੀਂ ਮਿਊਜ਼ਿਕ ਦੀ ਨੌਲੇਜ ਲਓ। ਹੁਨ ਅਸੀ ਰਸਰਚ ਕਰੋ ਕਿ ਕਿਵੇਂ ਲਿਖਦੇ ਆ ਮੈਟਾਵਰਸ ਕੀ ਹੁੰਦੇ ਆ ਤੁਆਨੂੰ ਅਗਰ ਤੁਆਨੂੰ ਅਗਰ ਕੋਈ ਮਸ਼ੀਨ ਚਲਾਣੀ ਪਸੰਦ ਐ ਤਾਂ ਤੁਸੀਂ ਓ ਓਦੇ ਉੱਤੇ ਰਸਰਚ ਕਰ ਸਕਦੇ ਓ, ਤੁਆਨੂੰ ਕੋਡਿੰਗ ਪਸੰਦੈ ਤੁਸੀਂ ਤੁਸੀ ਓ ਕਰ ਸਕਦੇਓ, ਅੱਜ-ਕੱਲ ਬੜੇ ਕੋਡਿੰਗ ਚਲਾਂਦੇ ਨੇ
ਹੂੰ, ਵੈਸੇ ਮੇਰੀ ਗੱਲ ਸੁਣੋ ਤੁਸੀਂ ਬਿਲਕਲ ਸਈ ਕੈ ਰੇਓ, ਬਿਲਕੁਲ ਸਈ ਕੈ ਰੇਓ, ਬਿਲਕੁਲ ਸਈ ਕੈ ਰੇਓ।
ਨਈਂ-ਨਈਂ ਰੁਕੋ ਵੇਖੋ ਮੈਂ ਤੁਆਨੂੰ ਇੱਕ ਗੱਲ ਹੋਰ ਦੱਸਣਾ ਚਾਵਾਂਗਾ ਕਿ ਬੋਤ ਜਾਦਾ ਜਰੂਰੀ ਹੋ ਗਿਆ ਅੱਜ ਦੇ ਟਾਈਮ 'ਚ ਪੜਾਈ ਕਰਨਾ। ਬੋਤ ਜਾਦਾ ਜਰੂਰੀ ਹੋ ਗਿਆ ਪੜਾਈ ਕਰਨਾ ਦੇਖੋ, ਪੜਾਈ ਕਰਨੀ ਚਾਈਦੀ ਐ ਬੱਚੇਆਂ ਨੂੰ।
ਹਾਂਜੀ-ਹਾਂਜੀ, ਹਾਂਜੀ।
ਸਮਜਾਨਾ ਚਾਹ ਰੇਆਂ ਕਿ ਬੱਚੇ ਜਿੰਨਾ ਅਗਰ ਅਗਰ ਅਛੇ ਨਾਲ ਪੜਨਗੇ, ਓਨਾਂ ਓਨਾਂ ਦੀ ਸਟੱਡੀ ਹੋਏਗੀ ਓ ਫੇਰ ਅੱਗੇ ਜਾ ਕੇ ਫਿਊਚ ਅਪਨੇ ਮਾਂ-ਪਿਓ, ਬੇਬੇ-ਬਾਪੂ ਦਾ ਨਾਮ ਰੋਸ਼ਨ ਕਰਨਗੇ। ਜਿਵੇਂ ਵੇਖੋ ਏਕ ਹੈਪੀ ਜੀ ਹੈਗੇ ਨੇ ਓਹਨਾਂ ਨੇ ਕਿੰਨਾ ਨਾਮ ਰੋਸ਼ਨ ਕੀਤਾ ਬੇਬੇ-ਬਾਪੂ ਦਾ। ਤੁਸੀਂ ਸੁਨੇਆ ਹੋਏਗਾ ਓਨਾਂ ਦਾ ਨਾਮ, ਓ ਬੋਤ ਅੱਛੇ ਹੈਗੇ ਨੇ। ਬੋਤ ਜਾਦਾ ਓਹਨਾਂ ਨੇ ਨਾਮ ਰੋਸ਼ਨ ਕੀਤਾ ਬਾਕੀ ਤੁਆਡੇ ਨਾਲ ਗੱਲ ਕਰਕੇ ਅੱਜ ਬੋੜਾ ਚੰਗਾ ਲੱਗੇਆ, ਸਸ ਸ੍ਰੀ ਕਾਲ ਜੀ।
ਸਸ ਸ਼ੀ ਕਾਲ ਜੀ।